ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹਾਂਜੀ ਵਧੀਆ ਤੁਸੀਂ ਸੁਣਾਓ
ਬਸ ਵਧੀਆ ਤੁਸੀਂ ਦੱਸੋ
ਬਸ ਵਧੀਆ ਕੀ ਕਰ ਰਹੇ ਸੀ
ਬਸ ਕੁਛ ਨੀ
ਅੱਛਾ ਅੱਛਾ ਹੋਰ
ਕੁਛ ਨੈਟਵਰਕ ਇਸ਼ੂ ਆ ਰਿਹਾ ਨਾ ਤੇ ਇਸ ਕਰਕੇ ਨਾ ਆਵਾਜ਼ ਨਾ ਰਿਪੀਟ ਰਿਪੀਟ ਆ ਰਹੀ ਹੈ ਤੁਹਾਡੀ ਮੇਰੀ
ਅੱਛਾ ਨ ਕੀ ਨਾਮ ਹੈ ਹੁਣ ਸਹੀ ਆ ਰਹੀ ਹੈ।
ਮੈਨੂੰ ਮੇਰੀ ਆਵਾਜ਼ ਸੁਣਾਈ ਆਉਂਦੀ ਪਈ ਹੈ ਸਪੀਕਰ ਤੇ ਹੈਗੇ ਫੋਨ
ਨਹੀਂ ਨਹੀਂ ਚ ਸਪੀਕਰ ਚ ਨਹੀਂ ਜਾਂਦਾ ਫੋਨ ਹਾਂਜੀ ਹਾਂਜੀ ਉਹ ਨਾ ਥੋੜੇ ਆਪਣੇ ਫੋਨ ਦੀ ਆਵਾਜ਼ ਤੇਜ਼ ਕਰੋ ਨਾ
ਆਵਾਜ਼ ਤੇ ਤੇਜ਼ ਹੀ ਮੇਰੇ ਫੋਨ ਦੀ ਪਰ ਮੈਨੂੰ ਮੇਰੀ ਆਵਾਜ਼ ਸੁਣਾਈ ਦਿੰਦੀ ਪਈ ਹਾਂਜੀ, ਵਧੀਆ ਤੁਸੀਂ ਦੱਸੋ ਕੀ ਕਰਦੇ।
ਵਧੀਆ ਕੁਛ ਨੀ ਬਸ, ਰੋਟੀ ਸਬਜ਼ੀ ਬਣਾਉਣ ਦੀ ਤਿਆਰੀਆਂ ਹੁੰਦੀ ਪਈਆਂ ਨੇ।
ਕੀ ਬਣਾ ਲਿਆ।
ਦਾਲ ਬਣਾਉਣੀ ਆ, ਅੱਜ ਮੂੰਗੀ ਸਾਬਤ ਦੀ ਹਾਂਜੀ।
ਕਿੰਨੇ ਵਜੇ ਕਰਦੇ ਡਿਨਰ
ਇਹ ਉਹ ਸਾਢੇ ਨੌ ਪੌਣੇ ਦਸ ਵਜੇ ਹੁੰਦਾ।
ਅੱਛਾ- ਅੱਛਾ, ਨਾ ਸਾਨੂੰ ਵੀ ਇੰਨਾ ਵੱਝ ਹੀ ਜਾਂਦਾ ਹੈਗਾ। ਨੌ ਵਜੇ ਤੇ ਅਸੀਂ ਨੌ ਅਸੀਂ ਤੇ ਹਜੇ ਸੋਚ ਵਿਚਾਰ ਕਰਾਂਗੇ। ਕੀ ਬਣਨਾ ਹੈ। ਨ ਇਹਨੇ ਓ ਬੱਸ ਸਹੀ ਹੋਵੇ ਨਾ ਰਾਤ ਦਾ ਤੇ ਬਹੁਤ ਹੀ ਘੱਟ ਹੈਗਾ ਹੈ, ਬਸ ਸਭ ਦੀ ਅਲੱਗ -ਅਲੱਗ, ਹੀ ਫਰਮਾਇਸ਼ ਚਾਹੁੰਦੀ ਹੈਗੀ ਕਿਸੇ ਨੇ ਕੁੱਛ ਖਾਣਾ, ਕਿਸੇ ਨੇ ਕੁਛ ਖਾਣਾ ਹੈਗਾ। ਉਹਨੂੰ ਫੇਰ ਕੋਈ ਘਰ ਆਏਗਾ, ਫੇਰ ਉਹ ਦੱਸੇਗਾ ਫ਼ੇਰ ਹੀ ਉਸ ਟਾਈਮ ਬੰਨੇਗਾ, ਉਹਨੂੰ ਸਬਜੀ- ਸੁਬਜੀ ਹੁਣ ਸਵੇਰੇ ਖਾ ਲੈਂਦੇ ਹੈਗੇ ਤੇ ਫਿਰ ਰਾਤੀ ਦੇ ਬਹੁਤ ਘੱਟ ਹੀ ਖਾਂਦੇ, ਹੈਗੇ ਜਦ ਖਾਣਾ ਹੁੰਦਾ ਤੇ ਕਦੇ ਦਾਰ ਬਾਰੋ ਬਰੋਂ ਲੈ
ਹਾਂ ਇਹ ਤੇ ਇਹ ਹੀ ਏ। ਬਾਹਰ ਦਾ ਲੱਗੇ ਨੇ ਸਵਾਦ ਖਾਣ ਪੀਂਦੇ ਹਾਂਜੀ ਸਹੀ ਕਹਿੰਦੇ, ਬੱਚਿਆਂ ਨੂੰ ਬੜੇ ਲੱਗੇ ਦੇ ਨਿੱਕੇ- ਨਿੱਕੇ ਬੱਚਿਆਂ ਨੂੰ।
ਬੱਚਿਆਂ ਨੂੰ ਮੇਰੇ। ਤੇ ਖੁਦ ਉਹਨਾ ਨੂੰ ਤੇ ਚਾਹੀਦਾ ਹੀ ਚਾਹੀਦਾ ਕੁੱਛ ਨਾ ਕੁਛ ਤੇ ਚਾਹੀਦਾ ਹੀ ਉਹਨਾਂ ਨੂੰ ਰੋਜ਼
ਬੱਚਿਆਂ ਨੂੰ ਕਦੀ ਮੈਗੀ ਚਾਹੀਦੀ ਹੈ ਕਦੀ ਕੁਰਕੁਰੇ ਬਾਹਣੀ ਸਾਡੀ ਗੰਦੀ ਕੀ ਨਾਮ ਏ ਕੁਰਕਰੇ ਮੋਮੋਸ ਖਾਣੇ ਬੂ ਚਲੇ ਹੈ ਤਾ ਗੰਦੀ ਹੈ।
ਜ ਸਾਡੇ ਆਪ ਮੰਮੀ ਇਹ ਬਣਾਲੋ -ਮੰਮੀ ਇਹ ਬਣਾਲੋ, ਮੈਂ ਕਿਹਾ ਘਰ ਦੀ ਦਾਲ ਰੋਟੀ ਸਬਜ਼ੀਆਂ ਕਿੰਨੇ ਖਾਣੀਆਂ ਹੈਗੀਆਂ। ਤੁੱਸੀ ਨੀ ਖਾਓਗੇ ਫੇਰ ਬਸ ਮਰਜੀ ਹੈਗੀ ਏ ਮਨ ਕਰਦਾ, ਖਾ ਲੈਣ ਦੇ ਵੀ ਪਸੰਦ ਦੀ ਚੀਜ਼ ਹੋ ਬਸ ਕਿ ਰੋਜ਼ ਥੋੜ੍ਹ ਹੁਣ ਰਾਜਮਾਂ ਛੋਲੇ ਚੋਲ ਬਣਾ ਬਣਾ ਕੇ ਦਈ ਜਾਣੇ ਹੈਗੇ ਇਹਨਾਂ ਨੂੰ ਕਹਿੰਦੇ ਵੋਹੀ ਬਣਾ ਲੋ। ਰਾਜਮਾਂਹ ਛੋਲੇ ਚੋਲ ਖੁਸ਼ ਹੋ ਕੇ ਖਾਂਦੇ ਆ। ਜਾਂ ਫੇਰ ਕੁਛ ਛੋਲੇ ਨਾਲ ਪੂੜੀਆਂ ਬਣਾ ਲੋ ਜਾਂ ਕੁਛ ਬਣਾ ਲਓ‌। ਆਲੂ ਤੇ ਇਹ ਤੱਕਦੇ ਨੀ ਹੈਗੇ ਬੱਚੇ। ਸਾਡੇ ਨਾ ਬਿਲਕੁਲ ਵੀ ਨੀ ਹੈਗੇ ਸਾਡੇ। ਇਥੇ ਆਲੂ ਤਾਂ ਸਮਝੋ ਯ ਤੇ ਕਭ ਰੋਟੀ ਵਗੈਰਾ ਬਣਾ ਲਈ ਆਲੂ ਦੀ ਤਾਂ। ਯੂਜ ਹੁੰਦੇ ਹੈ ਨਹੀਂ ਤੇ ਉਹ ਰਿੱਝੇ ਹੋਏ ਤੇ ਜਮਾਨਾ ਹੀ ਰਹਿੰਦਾ ਖਾਧੇ ਹੋਏ।
ਅੱਛਾ ਸਾਡੇ ਸ ਬ ਨਾ ਆਲੂ ਕੋਈ।
ਨਾ ਜੇ ਹੁਨੂੰ ਕਹਦੀ ਸ਼ਿਮਲਾ -ਮਿਰਚਲੂ ਵਗੈਰਾ ਬੰਦਾ ਖਾ ਲੈਂਦਾ ਨਾ ਇਹਨਾਂ ਨੇ। ਪਨੀਰ ਪਾ ਕੇ ਖਾਣਾ ਹੈ।
ਅੱਛਾ ਉਲਟਾ ਹੀ ਸਾਬ ਉਥੇ ਇੱਧਰ ਤੇ ਸਾਰਿਆਂ ਦਾ
ਤੇ ਉਹਨਾਂ ਨੇ ਆਲੂ ਵੱਖਰੇ ਕੱਢ ਕੇੱਰਖ ਦਿੰਦੇ ਹ, ਹੈਗੇ ਮੇਰੇ ਵਾਸਤੇ ਸਜਾ ਦਿੰਦੇ ਹ ਆਲੋ ਤਾਂ ਤੁਸੀਂ। ਸ਼ਿਮਲਾ ਮਿਰਚ ਵਗੈਰਾ ਖਾ ਲਵਾਂਗਾ, ਉਹ ਸ਼ਿਮਲਾ ਮਿਰਚ ਵੀ ਨੀ ਖਾਣੀ ਸਿਰਫ਼ ਪਨੀਰ ਖਾਣਾ ਉਹ ਸ਼ਿਮਲਾ ਮਿਰਚ ਪਿਆਜ ਵਿੱਚ। ਵਿੱਚ ਪਏ ਰੈਣੇ ਬਸ ਉਹ ਇੱਕ ਟੇਸਟ ਕਰਨ ਵਾਸਤੇ ਪਾਣਾ ਹੁੰਦਾ ਹੈ। ਫਲੇਵਰ ਵਾਸਤੇ ਬਸ।
ਤੁਹਾਡੇ ਤੇ ਦਿਨ ਚ ਕਿੰਨੀ ਵਾਰ ਆਲੂ ਵਾਲੀ ਸਬਜ਼ੀ ਬਣਜੇਗੀ। ਬੱਚੇ ਖਾਂਦੇ ਬੜੇ ਨੇ ਸਾਡੇ ਘਰ ਇਹ ਵੀ ਖਾਣਾ। ਫਿੰਗਰ ਬਣਾਦੇ ਆਲੂ ਹਾਂ। ਆਈਓ ਬੰਦੇ ਨੇ ਜ਼ਿਆਦਾ ਘ ਚੀਜ਼ ਬੋਲ ਬਣਾ ਦਿਆ ਕਰੋ ਨਾ ਬੱਚਿਆਂ ਨੂੰ।
ਉਹ ਸਭ ਪਤਾ ਲੱਗ ਜਾਂਦਾ, ਉਹ ਨਾ ਘਰ ਦੀ ਚੀਜ਼ ਨਹੀਂ ਖਾਣੀ ਨਾ ਬਾਰ ਦੀ ਸਭ ਚਲੀ ਜਾਏਗੀ ਅੰਦਰੋਂ। ਘਾਰਦੇ ਇਹਨਾਂ ਨੂੰ ਸਵਾਦ ਨੀ ਲੱਗਦੀ, ਹੈਗੀ ਬਾਰੋਂ ਸਭ। ਕੀੜੇ ਕੂੜਿਆਂ ਵਾਲੇ ਸਭ ਅੰਦਰ ਚਲਾ ਜਾਂਦਾ, ਲੇਕਿ ਨ ਹੁਣ ਬਰਸਾਤ ਚੱਲਦੀ। ਪਈਏ ਨਾ ਹੁਨ ਮੱਛਰ ਮੁੱਛਰ ਉਡਦੇ ਪਏ ਹੈਗੇ ਹੁਣ ਸਾਨੂੰ ਕੀ ਪਤਾ-
ਵਿਚ ਕੀ ਪਇਆ ਨੀ ਬ- ਕਿਨੇ ਮੱਛਰ ਖਾਏ ਨੇ ਕਿਨੇ ਮੇਖਾ ਗਏ ਸੀ ਖਾਧੇ ਜਾਦੇ ਨੇ ਬਿਲਕੁਲ- ਫੁਲ ਲਾਟੂ ਉਪਰ ਇੰਨੇ ਮੱਛਰ ਹੁੰਦੇ ਨੇ ਤੇ ਰੋਟੀ ਵਾਲੇ ਸਬਜ਼ੀ ਪੈ-
ਮਛਰ ਹੁੰਦੇ ਹੈਗੇ ਆ ਤੇ ਉਹ ਖਾਧੇ ਜਾਦੇ ਹੈਗੇ ਸਾਰੇ-
ਹੂੰ ਬਾਰ ਦੇ ਸਮਾਨ 'ਚ ਸਫ਼ਾਈ ਥੋੜ੍ਹੀ ਹੈਗੀ ਆ। ਕੁਛ ਨੀ ਬਸ ਰੋਟੀ ਰੋਟੀ ਬਣਾਣੀ ਏ ਦਾਲ ਉਣ ਨਾ ਬਣਾ ਲਈਏ ਬਸ- ਹਾਂਜੀ ਮੈ ਬਣਾਦੀ ਹਾਂ ਮੰਮੀ ਸਵੇਰੇ ਕਰ ਲੈਂਦੇ ਨੇ ਹਜੀ- ਮੰਮੀ ਡੈਡੀ ਸਭ ਵਧੀਆ ਹਾਂਜੀ- ਭੈਣ ਆਏ ਸੀ ਅਜ ਜੋਬ ਜੋਬ ਜਾਣਾ ਸੀ ਗਈ ਨੀ ਅਜ- ਫੀਵਰ ਹੋਏ ਦਾ ਸੀ ਉਹਨਾਂ ਨੂੰ ਮੌਸਮ 'ਚ- ਗਲੇ ਤੋਂ ਫੜਿਆ ਜਾਦਾ ਨਾ ਗਲਾਲ- ਹਾਂਜੀ ਪੈਲੇ ਠੰਡੇ- ਪਾਣੀ ਪੀਓ ਕਦੇ ਗਰਮ ਪਾਣੀ ਪੀਓ ਫਿਰ ਏਸੀ 'ਚ ਬਉ ਓਹੀ ਉਹ ਹਾਲ ਜਾਓ- ਸਾਡੀ- ਤਾਂ ਕਰਕੇ ਏਸੀ ਵਿਚ ਸਹੀ ਕੈਂਦੇ ਪਿਓ-
ਬਾਅਦ ਚ ਜਿਹੜੀਆਂ ਹੱਡੀਆ ਹਡੇ ਪੇੜ ਹੁੰਦੇ ਆ ਉਹ ਬੜੇ ਪੇੜ ਕਰਦੇ ਆ-
ਸਹੀ ਕੈਂਦਾ ਇਹੀ ਤੇ ਸਾਰਾ ਪੇਨ ਵਗੈਰਾ ਪੂਰੀ ਬੋਡੀ-
ਲੱਤਾ ਨਹੀ ਸਿੱਧੀਆ ਹੁੰਦੀਆ- ਹਾਂਜੀ ਹੋਰ ਕੁਟ ਦੇ ਸਹੀ ਗੱਲ ਏ- ਫੇਰ ਬਸ ਆਪ ਹੀ ਥੋੜ੍ਹੀ ਦੇਰ ਬੈ ਕੇ ਕੁੱਟ ਕੱਟ ਕੇ ਫੇਰ ਸੋ ਜਾਦੇ ਯਾ ਕੋਈ ਕਪੜਾ ਕੁਪੜਾ ਜਾਂ ਕੋਈ-
ਹਾ ਐਈਓ ਰੈ ਗਿਆ ਹੁਣ ਅੰਦਰ- ਬਾਹਰ- ਹਾਂ ਨਿਕੇ- ਨਿਕੇ ਬੱਚਿਆਂ ਦੇ ਬੱਚੇ ਖੇਲਦੇ ਕੂਦਦੇ ਨੇ ਨਾ ਬੱਚੇ ਸੁਣਦੇ ਥ-
ਹਾਂਜੀ, ਉਹੀਓ ਤਾਂ ਮੇ ਮੇਰੇ ਆ, ਛੋ ਵਡਾ ਮੁੰਡਾ ਮੰਮੀ ਹੂੰ, ਹੋਰ, ਉਹ ਬਹਿੰਦੇ ਇਕ ਮਿੰਟ ਵੀ ਨੀ, ਕਿ ਇਕ ਮਿੰਟ ਸਾਹ ਲੈਲਈ ਓ ਪੂਰੀ ਦੁਪਹਿਰ ਉਹ ਮੇਰਾ, ਆਏ ਦਾ ਨਾ ਨਨਾਨ ਦਾ ਮੁੰਡਾ, ਨਨਾਨ ਆਈਦੀ ਐ, ਨਾ
ਤੁਹਾਡੇ ਵੀ ਨਨਾਨ ਹੈਗੇ ਨੇ?
ਹਾਂਜੀ, ਤੇ ਉਹ ਬਸ ਉਹ ਆਏ ਦੇ ਹੈਗੇ ਬੱਚੇ-ਬੁੱਚੇ
ਜੀ।
ਤੇ ਬਸ, ਅਸੀ ਸਾਨੂੰ ਸੁਵਾਕੇ ਆਪ ਦੋਨੋ ਬਾਹਰ ਨਿਕਲ ਆਏ ਮੇਰਾ ਮੁੰਡਾ ਤੇ ਉਹ
ਓ ਤੁਹਾਨੂੰ ਸੁਵਾਕੇ, ਆ ਹਾ ਆ ਹਾ-
ਤੁਸੀ ਪੋ ਅੰਦਰ ਤੇ ਬਾਰ ਜੋ ਇਹਨਾ ਨੇ ਦਗੜ-ਦਗੜ-ਦਗੜ-ਦਗੜ ਲਾਈਦੀ ਏ, ਕੋਈ ਕਹਿਣ ਦਾ ਜਵਾਬ ਨਹੀ।
ਅਛਾ, ਬੜੇ ਚਲਾਕ
ਬੜੇ ਹੋਰ, ਇਕ ਨੂੰ ਤਾਂ ਸਕੂਲ ਖੁੱਲ ਗਏ ਪਹਿਲੀ ਤਰੀਕ ਤੋਂ, ਹੋਰ ਹੋਰ ਅੱਜ ਹੀ ਗਏ ਆਂ ਫਤ ਡੇ-
ਅਛਾ ਬਸ ਤੇ ਇਗਜ਼ਾਮ ਆਣ ਵਾਲੇ ਹੈਗੇ, ਬੱਚਿਆ ਦੇ।
ਹਾਂਜੀ, ਯੂਨਿਟ ਟੈਸਟ ਆਣ ਵਾਲੇ ਹੈ, ਉਹ ਆਗਿਆ।
ਅਛਾ, ਕਿਹੜੇ ਸਕੂਲ'ਚ ਨੇ ਬੱਚੇ?
ਇਹ, ਇਥੇ ਹੀ ਹੈਗੇ ਆ ਜੇ ਬੋਨੀਆਨੇ।
ਅੱਛਾ, ਬੋਨੀਆਂਨੀ, ਪੜ੍ਹਾਈ ਤਾ ਵਧੀਆ ਬੋਨੀਆਨੀ ਦੀਵੀ ਹਾਂ, ਸਾਡੀ ਸਿਰਫ ਬਾਣੀ ਨੂੰ ਗੋਲਡਨ ਗੇਟ ਪਾਇਆ ਦਾ ਨਾ।
ਅਛਾ-ਅਛਾ।
ਹਾਂਜੀ, ਬਹੁਤ ਵਧੀਆ ਸਕੂਲ ਏ, ਐਕਟੀਵਿਟੀ ਇੰਨੀ ਏ
ਹਾਂ-ਹਾਂ, ਨਹੀ ਇਥੇ ਵੀ ਹੁੰਦੀ ਹੈਗੀਆ।
ਐਲ ਬੋਨੀਆਨੇ-
ਹਾਂ, ਹੂੰ-ਹੂੰ, ਬਾਕੀ ਹੋਰ ਦੇਖ ਰਹੇ ਹੈਗੇ ਆਂ, ਹੁਣ ਐਰ ਕੀ ਸੋਚ ਰੇਂ ਆ ਦੋਨਾ ਮੁੰਡਿਆਂ ਨੂੰ, ਕੱਠੇ ਪਾ ਦਈਏ ਕਿਥੇ ਹਾਂ, ਦੇਖ ਰਹੇ ਹੈਗੇ ਆਂ, ਹੁਨ ''ਮੈਂ ਕਿਹਾ ਸਭ ਇਹੀਓ ਸੁਜੈਸਟ ਕਰ ਰੇ ਆ, ਦੇਖਲੋ ਮੈਂ ਕਿਹਾ ਕੱਠੇ ਹੀ ਪਾਦਾਂਗੇ ਦੋਨਾਂ ਨੂੰ, ਵੱਖਰੇ-ਵੱਖਰੇ ਪਾਇਦਾ ਹੋਣ
ਮੇਰੀ ਜੋ ਭਾਬੀ ਏ ਨਾ, ਉਹਨਾਂ ਦੀ ਬੇਟੀ ਵੀ‌ ਗੋਲਡਨ ਗੇਟ ਏ।
ਅੱਛਾ-ਅੱਛਾ, ਹਾਂਜੀ-ਹਾਂਜੀ ਪਤੈ ਅੱਛਾ। ਅੱਛਾ, ਚਲੋ, ਹਾਂ ਉਹਨਾਂ ਨਾਲ ਵੀ ਗੱਲ ਹੋਈ ਸੀ ਕਹਿ ਰਹੇ, ਉਹ ਵੀ ਕਹਿ ਰਹੇ ਸੀ ਅੱਛਾ ਰਿਸਪੋਂਸ ਦੇ ਰਹੇ ਕੀ ਅੱਛਾ ਹੈਗਾ ਏ, ਸਕੂਲ। ਪਰ ਕਈ, ਕਈ ਜਣੇ ਕਹਿ ਰਹੇ ਅੱਛਾ‌ ਐ, ਕੋਈ ਕਹਿੰਦੇ ਓ, ਠੀਕ ਹੈ ਔਰ ਅੱਛਾ ਪਾਦੋ, ਮੈਂ ਕਿਹਾ ਓ ਤੇ ਫੇਰ ਪੈਸੇ ਦੇ ਉੱਤੇ ਹੈਗੇ, ਪੈਸੇ ਲਾਈ ਜਾਓ ਤੇ ਵਧੀਆ ਜਿੰਨੇ ਮਰਜ਼ੀ
ਅਗਰ ਹੁਣ, ਬੱਚੇ ਨਾ ਪੜ ਪਾਣ ਤੇ ਹੁਣ ਬੰਦਾ ਐਈ ਕਹਿਗਾ ਵਾ, ਠੀਕ-ਠੀਕ ਐ।
ਉਹਦੇ ਵੀ ਸਕੂਲ ਹੈਗੇ ਆ, ਜਿਹੜੇ ਡੋਨੇਸ਼ਨ ਵਗੈਰਾ ਨਾਲ ਚੱਲਦੇ ਹੈਗੇ ਆ।
ਸ੍ਪਰਿੰਗ ਫੀਲਡ ਵੀ ਬੜਾ ਅੱਛਾ, ਓ ਸ੍ਪਰਿੰਗ ਫੀਲਡ ਉਹ ਵੀ ਵਧੀਆ ਸਕੂਲ। ਹਾਂਜੀ, ਸਹੀ ਕਹਿੰਦੇ। ਆਜ-ਕਲ ਦੇ ਬੱਚੇ ਪੜਕੇ ਰਾਜ਼ੀ ਹੈਗੇ ਨੇ
ਬਿਲਕੁਲ ਨਹੀਂ, ਬਿਲਕੁਲ ਨਹੀਂ ਪੜਦੇ ਘਰ। ਬਸ ਐ ਸਮਝੋ ਕਿ ਬ ਸਕੂਲੋਂ ਆਏ, ਬੈਗ ਸੁੱਟਿਆ ਤੇ ਚਲੋ, ਹੋਰ ਲਾਤੇ ਬਸ, ਤੇ ਫੋਨ, ਫੋਨ ਲੈਕੇ ਬਹਿ ਗਏ।
ਬਸ
ਰੋਟੀ ਦੇ ਦੋਗੇ ਤੇ ਖਾਲੋਗੇ ਨਹੀਂ ਤੇ ਪਈ ਹੋਈ ਅੱਗੇ ਸੁੱਕਰ ਸੜ ਜਾਏਗੀ ਸਾਰੇ
ਕਹਿਣਾ ਵੀ ਨਹੀਂ ਪਏਗਾ ਉਹਨਾਂ ਨੂੰ ਬੱਚੇ ਤੁਸੀਂ ਰੋਟੀ ਖਾਓ ਉਹ ਕਹਿੰਗੇ ਰੋ
ਨਾ ਖਾਂਦੇ ਨੀ ਆ ਗਏ ਫਿਰ ਕੀ ਕਰੇ ਸਾਨੂੰ ਖਵਾਣੀ ਪੈਂਦੀ ਹੈ ਬਹਿ ਕੇ ਫਿਰ ਸਾਡਾ ਟਾਈਮ ਵੇਸਟ ਹਦਾ ਅੱਧ ਅੱਧ ਘੰਟੇ ਘੰਟਾ ਘੰਟਾ ਆਓ
ਕੀ ਕਦਾਈ ਲੈ ਕੇ ਬੈਠੇ ਰਹੋ
ਹੋਰ ਚਬਾਦੇ ਨੀ ਹੈਗੇ ਉਹ ਫੋਨ ਚੱਲਦਾ ਉਦਾਂ ਤੇ ਉਹ ਹੱਥ ਚੱਲ ਰਹੇ ਮੂੰਹ ਕਿੱਥੋਂ ਚੱਲੇ ਬਈ
ਸਹੀ ਗੱਲ ਹੈ ਹੁਣ ਦੋਨਾਂ ਵਿੱਚ ਇੱਕ ਕੰਮ ਕਰੋ ਫੋਨ ਵੀ ਨੀ ਦੇਣਾ ਤੇ ਰੋਟੀ ਖਾਓ
ਹੋ ਉਹ ਫਿਰ ਬਸ ਫੋਨ ਖੋਇਆ ਨੀ ਤੇ ਤੁਹਾਡੀ ਗਰਾਈ ਬਾਹਰ
ਹਾਂ ਬਸ ਇਹੀ ਹੋਵੇ ਹੁਣ ਬੱਚਿਆਂ ਨੇ ਕਰਨਾ ਸਕੂਲ ਵੀ ਖੁੱਲ ਗਏ ਨੇ ਨਾ ਉਹਨਾਂ ਨੂੰ ਐਵੇ ਹੁਣ ਸਕੂਲ ਖੁੱਲ ਗਏ ਨੇ
ਚਾਹੀਦੀ ਸੀ। ਤੇ ਛੁੱਟੀਆਂ ਸੀ ਤੇ ਮੈਂ ਘਰ ਗਈ ਦੀ ਸੀ ਨਾ ਛੁੱਟੀਆਂ ਸੀ ਤੇ ਹਾਂਜੀ ਤੇ ਬਸ ਮੈਂ ਉਹ ਨੀ ਆਈ ਹਾਂ ਹੋ ਗਏ ਚਾਰ ਪੰਜ ਦਿਨ ਤੇ ਫਿਰ ਬਸ ਉਹ ਥਕਾਵਟ ਥਕਾਵਟ ਹੋਈ ਦੀ ਹੈਗੀ ਸੀ ਤੇ ਫਿਰ ਗਏ ਨੀ ਬੱਚੇ ਕੁੱਛ ਹੈ ਦੀਦੀ ਵਗੈਰਾ ਬੱਚੇ ਆਏ ਦੇ ਸੀ ਬੱਚੇ ਵੈਸੇ ਨੀ ਮਨ ਕਰਦਾ ਇਹਨਾਂ ਦਾ
ਹਾਂ ਜਾਣ ਤੇ ਸਹੀ ਕਹਿੰਦੇ ਤੁਹਾਡੇ ਵੀ ਸਿਸਟਰ ਵਗੈਰਾ ਹੋਏਗੇ
ਨਹੀਂ ਮੈਂ ਤੇ ਕੱਲ ਹੀ ਹਾਂ ਹਾਂ ਦੋ ਬ੍ਰਦਰ ਹੈ ਮੇਰੇ ਮੈਂ ਹੀ ਵੱ ਵੱਡੀ ਹਾਂ ਨਾ ਨਾ ਮੈਂ ਹੀ ਮੈਂ ਹੀ ਮੈਰਿਡ ਹਾਂ ਉਹ ਤੇ ਹਜੇ ਕੁਆਰੇ ਹੈਗੇ ਆ
ਅੱਛਾ ਅੱਛਾ ਵਧੀਆ ਹਲਕੇ ਹਲਕੇ ਮੁੰਡਿਆਂ ਨੂੰ ਤਾਂ ਆਰਾਮ ਨਾਲ ਕੁੜੀਆਂ ਲੱਭ ਜਾਂਦੀਆਂ ਨੇ
ਕਿੱਥੇ ਯਾਰ ਕੁੜੀਆਂ ਹੈ ਕਿੱਥੇ ਅੱਜ ਕੱਲ
ਹਾਂਜੀ ਕੁੜੀਆਂ
ਸਰਦੀ ਪਈ ਅੱਜ ਕੱਲ
ਹਾਂ ਕਹਿ ਸਕਦੇ ਹਾਂ ਅੱਜ ਕੱਲ ਦੇ ਪਤਾ ਕੀ ਹੈ। ਬਲਾਦਰੀ ਲੈ ਲਓ ਜਿਹਨੇ ਲੈਣੇ ਆ ਹੂੰ ਸਾਡੀ ਭਾਬੀ ਵੀ ਹੁਣ ਸਾਡੀ ਭਾਬੀ ਨੇ ਹੁਣ ਸਾਰੇ ਬ੍ਰਦਰ ਦੀ ਡੈਥ ਹੋਈ ਸੀ ਨਾ ਹੁਣ ਸਾਡੀ ਭਾਬੀ ਦੀ ਗੈਰ ਬਰਾਦਰੀ ਦੀ ਨੇ ਸ਼ੁਰੂ ਸ਼ੁਰੂ ਚਾਰ ਪੰਜ ਸਾਲ ਤੱਕ ਇੰਨੇ ਖੁਸ਼ ਰਹੇ ਇੰਨੇ ਧਿਆਨ ਨਾਲ ਰਹੇ ਚਾਰ ਸਾਲ ਤਕ ਹੁਣ ਲਾਸਟ ਟਾਈਮ ਤੱਕ ਹੁਣ ਉਹਨਾਂ ਨੇ ਕਿਹਾ ਮੈਂ ਰਹਿਣਾ ਹੀ ਨੀ ਹਾਂ ਆਪਣੀ ਫੈਮਲੀ ਆਪਣੀ ਬਲਾਦਰੀ ਆਪਣੇ ਵੈਸਾ ਹੁੰਦੀ ਹੈ ਹੁਣ ਉਹ ਇਹਨਾਂ ਨਾਲ ਸਾਡੇ ਇਨਾ ਇਨਾ ਬਣਾ ਕੇ ਰੱਖ ਖਿੱਜੀ ਸੀ ਸਾਨੂੰ ਤਾਂ ਲੱਗਦਾ ਹੀ ਨਹੀਂ ਸੀ ਸਾਡਾ ਫੈਸਲਾ ਕਰ ਜਾਣਗੇ ਅੱਜ- ਕੱਲ ਦੀ ਲਬਨੀਆਂ ਬਹੁਤ ਔਖੀਆਂ ਨੇ ਕੁੜੀਆਂ ਹਾਂਜੀ ਹਾਂਜੀ ਸਹੀ ਗੱਲ ਹੈ ਕੁੜੀ ਮਿਲ ਗਈ ਤੇ ਆਪਣੇ ਰਿਸ਼ ਰਿਸ਼ਤੇਦਾਰੀ ਮਿਲ ਗਈ- ਮਿਲ ਗਈ ਨੀ ਤੇ ਨਾ ਸਹੀ ਇਧਰ ਹੈ ਹੈ। ਮੈਂ ਕਿਹਾ ਪੋਲੇ ਪਾ ਹੈ ਜਿਹੜੀਆਂ ਮਿਲ ਜਾਂਦੀਆਂ। ਹਾਂ ਬਿਲਕੁਲ ਜਿਨਾਂ ਦੀ ਮੰਮੀਆ ਜਿਨਾ ਦੀ ਮੰਮੀ ਸਾਡੇ ਵਰਗੀਆਂ ਹੋਣ ਉਹਨਾਂ ਵਰਗੀਆਂ।
ਸਹੀ ਗੱਲ ਏ।
ਅਸੀਂ ਸੋਚਿਆ ਸਾਡੀ ਮੰਮੀ ਵਰਗੀ ਸਾਨੂੰ ਸਸਾਂ ਮਿਲੇਗੀ ਕਦੀ ਵੀ ਨੀ ਮਿਲੇਗੀਆਂ। ਮੈਂ ਕਿਹਾ ਕੋਈ ਕਿਸੇ ਦਾ ਕੰਮੀਆਂ ਹੋ ਗਈਆਂ ਕੁੜੀ ਦੇ ਅੰਦਰ ਹੋਏਗੀ ਜਾ ਮੰਮੀ ਦੇ ਅੰਦਰ ਹੋਏਗੀ ਹੋਰ ਸਭ ਵਧੀਆ ਹਾਂਜੀ ਸਭ ਵਧੀਆ ਤੁਸੀਂ ਦੱਸੋ ਘਰ ਸਭ ਠੀਕ। ਵਧੀਆ
ਫਿਰ ਸੋਚਣੇ ਆ ਕੀ ਬਣਾਣਾ। ਖਾਣਾ ਹੈਗਾ ਪਤਾ ਕਰਨੇ ਆ ਜਾ ਕੇ ਬਾਹਰ ਬਟ ਬੱਚਿਆਂ ਤੋਂ ਪੁੱਛਦੇ ਆਂ ਕੀ -ਕੀ ਖਾਨਾ ਹੁਣ। ਹਾਂ ਹੂੰ ਚੱਲ ਫਿਰ ਹੋਰ ਕਰਾਂਗੇ ਸਹੀ ਏ। ਓਕੇ ਸਾਸੀ ਕਾਲ ਬਾਏ।